ਹੈਲੋ
ਸਤਿ ਸ਼੍ਰੀ ਆਕਾਲ ਭਾਜੀ।
ਸਤਿ ਸ਼੍ਰੀ ਅਕਾਲ-ਸਤਿ ਸ਼੍ਰੀ ਅਕਾਲ ਹੋਰ ਕੀ ਹਾਲ-ਚਾਲ ਭਾਜੀ?
ਵਧੀਆ-ਵਧੀਆ ਭਾਜੀ ਤੁਸੀਂ ਸੁਣਾਓ, ਚੜ੍ਹਦੀ ਕਲਾ ਚ' ਓ।
ਹਾਂਜੀ-ਹਾਂਜੀ ਚੜ੍ਹਦੀ ਕਲਾ-ਚੜ੍ਹਦੀ ਕਲਾ ਹੋਰ ਘਰ ਸਭ ਵਧੀਆ ਘਰ-ਪਰਿਵਾਰ।
ਸਭ ਵਧੀਆ ਭਾਈ ਜੀ ਸਭ ਵਧੀਆ ਤੁਸੀਂ ਸੁਣਾਓ ਘਰ ਸਾਰੇ ਠੀਕ ਐ ਦਾਦਾ-ਦਾਦੀ ਪਾਪਾ-ਮੰਮੀ।
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਦਸੋ।
ਬਸ ਵਧੀਆ ਭਾਜੀ ਵਧੀਆ ਹੋਰ ਸੁਣਾਓ ਭਾਜੀ ਕੀ ਕਰਦੇ ਰੋਟੀ-ਪਾਣੀ ਖਾਲਿਆ।
ਹਾਂਜੀ ਬਸ ਦੋਸਤਾਂ ਨਾਲ ਗਏ ਸੀ ਬਾਹਰ। ਖਾਣ ਕੁੱਛ ਉੱਥੋਂ ਈ ਖਾ ਆਏ ਸੀ।
ਚਲੋ ਵਧੀਆ ਗੱਲ ਐ ਭਾਜੀ ਵਧੀਆ ਗੱਲ ਐ।
ਹਾਂਜੀ-ਹਾਂਜੀ।
ਅੱਛਾ ਹੋਰ ਭਾਜੀ ਤੁਸੀਂ ਤੁਹਾਡਾ ਜੰਕ ਫੂਡ ਬਾਰੇ ਕੀ ਵਿਚਾਰ ਐ?
ਜੰਕ ਫੂਡ ਬਾਰੇ ਭਾਜੀ ਦੇਖੋ ਖਾਣਾ ਤਾਂ ਮਤਲਬ, ਹਫਤੇ 'ਚ ਮਤਲਬ ਸੰਡੇ-ਸੰਡੇ ਖਾਣਾ ਚਾਹੀਦਾ ਜੇ ਖਾਓ ਜੰਕ ਫੂਡ।
ਮਤਲਬ ਹਫ਼ਤੇ ਚ' ਇੱਕ ਵਾਰੀ।
ਹਾਂਜੀ-ਹਾਂਜੀ ਜੇਕਰ ਰੋਜ਼-ਰੋਜ਼ ਖਾਓਗੇ ਫਿਰ ਤਾਂ ਤੁਹਾਡੇ ਮਤਲਬ ਖ਼ਰਾਬ ਹੋ ਜਾਏਗੇ ਢਿੱਡ ਖ਼ਰਾਬ ਜਿਵੇਂ ਹੋ ਗਿਆ ਲੀਵਰ ਵਗੈਰਾ।
ਹਾਂਜੀ-ਹਾਂਜੀ ਸਹੀ ਗੱਲ ਹੈ ਭਾਜੀ ਸਹੀ ਗੱਲ ਹੈ ਤੇ ਮਤਲਬ ਤੁਸੀਂ ਹਫ਼ਤੇ ਚ ਇੱਕ ਵਾਰੀ ਖਾਂਦੇ ਓ?
ਹਾਂਜੀ-ਹਾਂਜੀ।
ਅੱਛਾ-ਅੱਛਾ ਚਲ
ਹਾਂ ਹੁਣ ਜਿਵੇਂ ਅੱਜ ਖਾ ਲਿਆ ਹੁਣ ਜਿਵੇਂ ਅੱਜ ਖਾ ਲਿਆ ਹੁਣ ਵਕਤ ਹਫ਼ਤੇ ਦੀ ਛੁੱਟੀ ਪੂਰੇ।
ਅੱਛਾ ਚਲੋ ਵਧੀਆ ਗੱਲ ਐ ਵਧੀਆ ਗੱਲ ਐ ਸਹੀ ਡਾਇਟ ਆਪਣੀ ਸਾਫ਼-ਸਾਫ਼ ਰੱਖਣੀ ਚਾਹੀਦੀ ਐ ਭਾਜੀ।
ਹਾਂਜੀ-ਹਾਂਜੀ। ਸਹੀ ਗੱਲ ਆ ਹਾਂ ਉਹ ਤੇ ਹੈ ਆਪਣੇ ਵਾਸਤੇ ਠੀਕ ਏ। ਸਹੀ ਗੱਲ ਹੈ-ਸਹੀ ਗੱਲ ਹੈ। ਹੁਣ ਅੱਜ-ਕੱਲ ਦੇ ਬੱਚੇ ਵੇਖੋ ਰੋਜ਼ ਖਾਂਦੇ ਰਹਿੰਦੇ ਨੇ ਡਾਇਟ ਓ ਜੰਕ ਫੂਡ। ਕਦੀ ਬਰਗਰ ਖਾ ਲੇ ਕਦੀ ਚਊਮੀਨ ਕਦੀ ਮੋਮੋਸ ਕਦੀ ਸਪਰਿੰਗ ਰੋਲ। ਹੈਲੋ ਭਾਜੀ।
ਜੀ ਹਾਂ
ਹੈਲੋ ਭਾਜੀ ਤੁਹਾਡੀ ਆਵਾਜ਼ ਨੀ ਆ ਰਹੀ।